ਹੈਲੋ,
ਹੈਲੋ,
ਹਾਂਜੀ। ਤੁਸੀ ਕੀ।
ਸਤਿ ਸ਼੍ਰੀ ਅਕਾਲ।
ਹੋਰ ਜੀ ਕਿਵੇਂ ਹੋ
ਮੈਂ ਵਧੀਆ ਤੁਸੀਂ ਦੱਸੋ।
ਬਸ ਵਧੀਆ ਵਧੀਆ ਹਵਾ ਚੱਲਦੀ ਨ ਰਾਤ ਵੇਲੇ। ਕੀ ਗਰਮੀ ਹੈ ਹਵਾ ਚੱਲਦੀ ਹੈ ਰਾਤ ਵੇਲੇ ਕੇ ਨਹੀਂ ਗਰਮੀ ਹੈ।
ਨਹੀਂ ਹੁਣ ਤੇ ਗਰਮੀ ਹੈ ਪਰ ਬੱਦਲ ਆਏ ਹੋਏ ਨੇ।
ਸਾਡੇ ਇੱਧਰ ਵੀ ਆਹੀ ਹਿਸਾਬ ਹੁੰਦਾ ਆ ਪਰ ਦੁਪਹਿਰੇ ਬੱਦਲ ਉੱੜ ਜਾਂਦਾ ਆ।
ਹਮ ਦੁਪਹਿਰੇ ਛ ਹਾਂ ਹੋਜਾਏ ਭਾਵੇਂ ਰਾਤੀ ਫੇਰ ਵੀ ਚੱਲਦਾ ਆ ਦੁਪਹਿਰੇ ਨੀ ਹੁੰਦੀ ਪਰ।
ਅ ਤਾਂ ਇਹੀ ਗੱਲ ਹੈ ਨਾ ਹੋਰ ਫਰੂਟ ਵਗੈਰਾ ਖਾਣੇ ਖਾਣ ਕਿਹੜੇ ਫਰੂਟ ਪਸੰਦ ਕਰਦੇ ਆ ਜ਼ਿਆਦਾਤਰ ਮੰਗੋ ਲੋਕਾਂ ਨੂੰ ਪਸੰਦ ਹੁੰਦੇ ਆ।
ਹਾਂ ਮੈਂਗੋ ਦਾ ਸੀਜਨ ਚੱਲ ਰਿਹਾ ਹੈ ਨਾਂ
ਹਾਂਜੀ।
ਸਾਡੇ ਲਿਆ ਕੇ ਰੱਖੇ ਹੋਏ ਦੇ ਨੇ ਬਸ ਕੱਟਣ ਦਾ ਆਲਸ ਆਉਦਾ ਬੰਦੇ ਨੂੰ।
ਮੈਂ ਤਾਂ ਮੈਂਗੋ ਖਾ ਲੈਂਦੀ ਆ ਮੈਨੂੰ ਕੱਣ ਦਾ ਵੀ ਆਲਸ ਨੀ ਆਉਂਦਾ ਮੈਂ ਤਾਂ ਫ਼ਟਾ ਫੱਟ ਕਟਦੀ ਆਂ ਮੇਰਾ ਫੇਵਰੇਟ ਹੈ ਮੈਂਗੋ ਹੋ ਗਿਆ। ਹੋਰ ਵਾਟਰਮੈਲਨ ਹੋ ਗਿਆ ਲੀਚੀ ਹੋ ਗਈ।
ਹਮ ਲੀਚੀ ਤੇ ਸਾਰਿਆਂ ਨੂੰ ਵੀ ਪਸੰਦ ਹੁੰਦੀ ਹੈ,
ਆਸਾ ਦੇ ਵਿਚ ਕੀੜਾ ਆ ਰਿਹਾ ਵਾਈਟ ਵਾਈਟ ਮੈਂ ਵੀਡੀਓ ਦੇਖੀ ਸੀ ਇੱਕ ਉਸ ਨਾ ਕੀੜਾ ਦਿਖਾ ਰਹੇ ਸੀ,
ਕਿ ਇਸਰ੍ਹਾਂ ਟਾਈਪ ਦਾ ਕੀੜਾ ਹੈ ਮੈਂ ਕਿਹਾ ਯਾਰ ਮੈਨੂੰ ਬੜੀ ਪਸੰਦ ਹੈ ਪਰ ਮੈਂ ਬੜੇ ਧਿਆਨ ਨਾਲ ਸਾਰੀ ਖੋਲ ਖਾਲ ਕੇ ਫੇਿਰ ਖਾਂਦੀ ਹਾਂ, ਮੈਂ ਕਦੀ ਐ ਨਾ ਹੋ ਕਿ ਕੀੜਾ ਨਾ ਨੀ ਖਾ ਜਾ
ਸੌਦੇ ਰੇ ਨਾ ਪੈਸਟੀ ਸਾਈਡ ਹੁੰਦੇ ਨੇ,
ਹਾਂਜੀ ਹ ਹਾਂਜੀ ਉਹ ਤਾਂ ਹੈ ਹੀ ਆ
ਤੁਹਾਡੀ ਹੋਗੀਈ ਮੇਰੀ ਬੇਟੀ ਵਲੋਗ ਬਣਾ ਰਹੀ ਸ਼ੀਸ਼ੇ ਦੇਖ ਕੇ ਫੋਨ ਤੇ ਉਹਦੇ ਕੋਲ ਹੈ ਨੀ ਹੈ,
ਸਾਰੇ ਸੂਟ ਸਾਰੇ ਬੱਚੇ ਤੇ ਇਹੋ ਜਿਹੇ ਆ ਜਾਂਦੀ ਹੈ ਸ਼ੀਸ਼ੇ ਵੇਖ ਵੇਖ ਕੇ ਵਲੋਗ ਬਣਦੇ ਨੇ,
ਬਸ ਬਸ ਉਹ ਇੱਕ ਮੈਂ ਮੇਰਾ ਉਹ ਲੈ ਕੇ ਬੈਠੀ ਸੀੇ ਫੇਸ ਫਾਰਵਰਡ ਟਾਈਪ ਦਾ ਤੇ ਇੱਕ, ਲੈ ਕੇ ਬੈਠੀ ਪਾਊਚ ਆ ਤੇ ਬਸ ਉਹ ਦਿਖਾ ਰਹੀ ਹੈ ਕਿ ਹੈਲੋ ਗਏ ਸੀ ਦੇਖੋ ਅਜ ਮੈਕਅਪ ਕਰੇਗੇ ਤੇ ਮ ਮੇਕਅੱਪ ਕਰਕੇ ਦਿਖਾ ਦਿਖਾਹੀ ਹੈ ਨਾਲ ਲਿਸਟਿਕ ਲਾ ਰਹੀ ਹੈ
ਕੰਮ ਕਰ ਰਹੀ ਹੈ
ਤੇ ਮੰਮੀ ਛੁਣ ਨੀ ਦਿੰਦੀ ਸੀ ਆਪਣਾ ਮੇਕਅੱਪ,
ਤੇ ਹੁਣ ਜਿਆ ਮੈਂ ਕਿਸੇ ਨੂੰ ਕਾਲ ਕਰਦੀ ਹ ਫ ਇਹਦੇ ਹੱਥ ਆਉਦਾ ਹੈ ਤੇ ਫੇਰ ਇਹਨੂੰ ਪਤਾ ਹੁਣ ਮੰਮੀ ਨੇ ਕੁਛ ਨੀ ਕਹਿਣਾ, ਕਾਲ ਕਰ ਰਹੀ ਅਗਰ ਮੈਂ ਲਾਾਂਗੀ ਤੇ ਫਿਰ ਮੈਂ ਰੋਵਾਂਗੀ ਤੇ ਫੇਿਰ ਮੰਮੀ ਉਹਨੂੰ ਆਪੇ ਦੇਵੇਗੀ,
ਜੌ ਕਾਰਾ ਚੋ ਗਿਰੀਆਂ
ਤੇ ਮੈਂ ਇਨਾ ਲਗਾਉਂਦੀ ਵੀ ਨਹੀਂ ਮੈਂ, ਕਿਹਾ ਤੂੰ ਖੇਲਲੈ ਖੇਲਦੀ ਅ ਤਾਂ ਮੈਂ ਇਨਾ ਯੂਜ ਨੀ ਕਰਦੀ ਹਾਂ
ਅੱਛਾ ਜ ਮੈਕਅਪ ਕਰ ਰਹਿ ਨਾ ਸਕਿਨ ਜਿਆਦਾ ਲਗਾਉਣ ਨਾਲਾ ਮੈਕਪ ਸਕਿਨ ਖਰਾਬ ਹੋ ਜਾਂਦੀ ਹੈ,
ਹਾਂ ਉਹ ਸਕਿਨ ਕੇਅਰ ਨਾਲ ਦੇ ਨਾਲ ਸਕਿਨ ਕੇਅਰ ਕਰਦੇ ਰਹੋ ਨਾ ਤਾਂ ਫੇਰ ਵੀ ਠੀਕ ਰਹਿੰਦੀ ਹੈ
ਜਿੰਨਾ ਮਰਜ਼ ਰ ਕਰ ਲਓ ਫਿਰ ਵੀ ਓ ਹੋ ਹੀ ਜਾਂਦੀ ਐ ਸਕਿੰਨ ਖਰਾਬ ਮੈਂ ਤੁਹਾਨੂੰ ਪਤਾ ਇਤਨਾ ਸਕਿਨ ਕੇਅਰ ਕਰਦੀ ਸੀ ਬੋਤ ਜਾਦਾ ਪਰ ਹੁਣ ਮੈਂ ਕਰਦੀ ਆਂ ਮੈਂ ਹੁਣ ਜੋ ਮਜ਼ਰੀ ਹੋ ਜੇ ਮੈਨੂੰ ਨੀ ਪਤਾ
ਪੈਲੇ ਮੈਂ ਬਹੁਤ ਕਰਦੀ ਸੀ।
ਜੇ ਸ਼ੁਰੂ ਤੋਂ ਕਰੇ ਜਾਓ ਨਾ ਸਕਿਨ ਕੋਲ ਜੇ ਸ਼ੁਰੂ ਤੋਂ ਕਰੇ ਜਾਓ। ਜਿਸ ਸ਼ੁਰੂ ਤੋਂ ਕਰੇ ਜਾਓ ਨਾ ਸਕਰ ਸਕਿਨ ਕੇਅਰ ਵੀ ਕੀ ਕਰਨਾ ਹੈ ਕਿ ਬਸ ਫੇਸ ਵਾਸ਼ ਦੇ ਵਿੱਚ ਦੋ ਵਾਰ ਕਰੋ ਮਸਚੁਰਾਈਜ਼ਰ ਲਾ ਲ ਨਾਲ ਦੇ ਨਾਲ ਸਨਸਕਰੀਨ ਨੀ ਭੁੱਲਣੀ ਬਸ
ਹਾਂ
ਇੰਨਾ ਕਰਲੋ ਨਾ ਫੇਰ ਵੀ ਸਕਿੰਨ ਸਈ ਰੈਂਦੀ ਐ।
ਆਂ ਬਟ ਮੈਂ ਪੈਲਾਂ ਕੇੜਾ ਸਕਿਨ ਕੇਅਰ ਕਰਦੀ ਸੀ ਮੈਂ ਫੇਸ ਵੋਸ਼ ਹੋ ਗਿਆ ਠੀਕ ਹੈ ਪਿੰਪਲ ਹੋ ਗਿਆ ਤੇ ਪਿੰਪਲ ਤੇ ਕੁਛ ਲਗਾ ਲਿਆ। ਤੇ ਮੈਂ ਹਰ ਚੀਜ਼ ਕਰਦੀ ਸੀ ਪੈਲਾਂ ਬਟ ਹੁਣ ਨੀ ਮੈਂ ਕਰਦੀ ਆਂ ਇਸ ਕਰਕੇ ਹੋਰ ਰਾਤੀ ਰੋਟੀ 'ਚ ਕੀ ਬਣਾਇਆ ਆ।
ਹੁਣੇ ਤੇ ਅਸੀਂ ਮੈਗੀ ਬਣਾ ਕੇ ਖਾ ਲਈ
ਅਸੀਂ ਸ਼ਾਇਦ ਦੇਖੋ ਅਸੀਂ ਆਹ ਪੂੜੇ ਬਣਾਵਾਂਗੇੇ ਵੇਸਨ ਦੇ ਜਾਂ ਫਿਰ ਅਸੀਂ ਨਿਊਟਰੀ ਕੁਲਚੇ ਹੁੰਦੇ ਨਾ। ਇੱਧਰ ਨਿਊਟਰੀ ਕੁਲਚੇ ਮਿਲ ਜਾਂਦੇ ਐ। ਓ ਮੰਗਵਾਇਆ ਦੇਖੋ ਹੁਣ ਕੀ ਆ ਉਂਦਾ ਮੈਂ ਦੇਖਿਆ ਨ ਕੀ ਆਇਆ ਜੋ ਆਇਆ ਫਿਰ ਉਹੀ ਦੇਖਾਂਗੇ ਇਸ ਕਰਕੇ
ਅਲੱਗ
ਹਾਂ ਇਤਨੀ ਭੁੱਖ ਹੈ ਨੀ ਹੈ। ਓ ਸ਼ਾਮੀ ਫਰੂਟ ਵਗੈਰਾ ਖਾ ਲੋ ਨਾ ਫੇਰ ਉਤਨੀ ਭੁੱਖ ਨੀ ਹੁੰਦੀ ਹੈ। ਘੱਟ ਵਧ ਈ ਹੁੰਦੀ ਤੇ ਇਸ ਕਰਕੇ
ਹੋਰ ਸੁਣਾਓ।
ਬਸ ਵਧੀਆ ਤੁਸੀਂ ਸੁਣਾਓ ਹੋਰ ਤੁਸੀਂ ਆਪਣੇ ਘਰ ਗਮਲੇ ਵਗੈਰਾ ਲਾਏ ਹੋਏ ਨੇ ਪੌਦੇ ਵਗੈਰਾ ਨਈ।
ਕਮਲੇ ਵਗੈਰਾ ਜਦੋਂ ਮੇਰੀ ਦਾਦੀ ਸੀਗੀ ਉਦੋਂ ਤੇ ਅਸੀਂ ਬੋਤ ਲਾਏ ਹੋਏ ਸੀਗੇ ਸਾਡਾ ਪੂਰਾ ਵਿਹੜਾ ਜੇੜਾ ਸੀਗਾ ਨਾ। ਗਮਲਿਆਂ ਨਾਲ ਭਰਿਆ ਹੋਇਆ ਸੀਗਾ ਪਰ ਫੇਰ ਉਹਨਾਂ ਦਾ ਓ ਬਾਅਦ ਟੂ ਥਾਓਸੈੰਡ ਏਟੀਨ 'ਚ ਉਹਨਾ ਦੀ ਡੈਥ ਹੋ ਗਈ ਫੇਰ ਓ ਗਮਲਿਆ ਦਾ ਧਿਆਨ ਹੀ ਨਈ ਰੱਖਿਆ ਕਿਸੇ ਨੇ ਅਸੀਂ ਵੀ ਬੱਚੇ-ਬੱਚੇ ਜੇ ਸੀਗੇ। ਹੂੰ ਹੁਣ ਤਾਂ ਬਸ ਓ ਜੇੜਾ ਇੰਡੋਰ ਵਾਲਾ ਪਾਮ ਹੁੰਦਾ ਉਹੀ ਹੈ।
ਹਾਂ ਮੇਰੀ ਨਾਨੀ ਦਾ ਘਰ ਸੀ ਮੈਂ ਨਾਨੀ ਦਾ ਘਰ ਵੀ ਇਹੀ ਹਾਲ ਹੁਣ ਇਤਨੇ ਸਾਰੇ ਗਮਲੇ ਲਾਏ। ਇਹਨਾ ਨੇ ਆਪਣੀ ਪੂਰੀ ਛੱਤ ਗਮਲਿਆਂ ਨਾਲ ਭਰੀ ਹੋਈ ਸੀ।
ਹੂੰ ਸੋਹਣੇ ਲੱਗਦੇ ਨੇ ਬੋਤ
ਹਾਂ ਦੋ ਜਗ੍ਹਾ ਐਲੋਵੇਰਾ ਦੋ ਜਗਾ ਗੁਲਾਬ ਕਦੀ ਕੇੜਾ ਗੁਲਾਬ ਕਦੀ ਕੇੜਾ ਗੁਲਾਬ ਧਨੀਆ, ਪੁਦੀਨਾ, ਮਿਰਚਾ, ਨਿੰਬੂ ਸਭ ਉਹਨਾ ਨੇ ਅਪਨੀ ਛੱਤ ਤੇ ਲਗਾਇਆ ਹੋਆ ਸੀ। ਪਰ ਜਦੋਂ ਓਹਨਾਂ ਦੀ ਡੈਥ ਹੋਈ ਨਾ ਫਿਰ ਕਿਸੇ ਨੇ ਕੇਅਰ ਹੀ ਨਈ ਕੀਤੀ ਓ ਸਾਰੇ ਗਮਲੇ ਸੁੱਕ ਗਏ ਫੇਰ ਮੈਂ ਉਹਨਾਂ ਦੇ ਘਰ ਨਾ ਇਕ ਐਲੋਵੇੇਰਾ ਈ ਪਈ ਸੀ ਓ ਮੈਂ ਆਪਣੇ ਘਰੇ ਲੈ ਆਈ ਐਲੋਵੇੇਰਾ ਆਪਣੇ ਪੇਕੇ ਉਸ ਟਾਇਮ ਮੇਰੀ ਮੈਰਿਜ ਨਈ ਹੋਈ ਸੀ ਉਸ ਤੋਂ ਬਾਦ ਮੇਰੀ ਮੈਰਿਡ ਹੋ ਗਈ ਜਦ ਤੱਕ ਮੈਂ ਸੀ ਓ ਗਮਲਾ ਠੀਕ ਸੀ। ਜਦੋਂ ਮੇਰੀ ਮੈਰਿਡ ਹੋ ਗਈ ਓ ਗਮਲਾ ਵੀ ਸੁੱਕ ਗਿਆ ਸਾਰਾ ਖਰਾਬ ਹੋ ਗਿਆ ਤੇ ਮੈਨੂੰ ਬੜਾ ਸ਼ੌਕ ਸੀ।
ਰੱਖਣ ਵਾਲਾ ਹੋਇ ਤੇ ਸਈ ਰੈਂਦਾ।
ਹਾਂ ਹਾਂ ਸਾਡੇ ਬਾਂਦਰ ਹੀ ਖਾ ਗਏ ਮੰਮੀ ਨੇ ਧਿਆਨ ਨੀ ਰੱਖਿਆ ਤੇ ਬਾਂਦਰ ਖਾ ਗਏ ਸਾਰੇ
ਹੂੰ ਸਾਡੇ ਇੱਥੇ ਵੀ ਬਾਂਦਰ ਬੜੇ ਹੋਏ ਪਏ ਨੇ ਅੱਜ ਕੱਲ ਕੱਲ ਸਵੇਰੇ ਸਾਡੇ ਫਰਿਜ ਤੋਂ ਦੁੱਧ ਕੱਢ ਕੇ ਲੈ ਗਏ।
ਸਾਡੇ ਸ਼ਹਿਰ 'ਚ ਨੀ ਹੈ ਬਾਂਦਰ ਸਾਡੇ ਸ਼ਹਿਰ 'ਚ ਘੱਟ ਐ ਬਾਂਦਰ
ਤੁਸੀਂ ਕਿਥੇ ਰਹੰਦੇ ਹੋ?
ਹਾਂਜੀ ਮੈਂ ਰਹੰਨੀ ਜੰਮੂ ਸਾਈਡ ਦੀ। ਤੇ ਸਾਡੇ ਸ਼ੈਰ ਚ ਘੱਟ ਹੈ ਜਿਹੜਾ ਮੇਰਾ ਪੇਕਾ ਪਰਿਵਾਰ ਹੈ ਨਾ ਉੱਥੇ ਵੀ ਏਡੇ ਬਾੰਦਰ ਹੈਗੇ ਆ ਬਾੰਦਰ ਫਰਿੱਜ ਖੋਲਦੇ ਐ। ਸਬਜ਼ੀਆਂ ਦੁੱਧ ਜੋ ਮਿਲਦਾ ਕੱਢ ਕੇ ਲੈ ਜਾਂਦੇ ਐ ਟੂ ਜੈਡ।
ਹੂੰ।
ਅਸ ਮੇਰੇ ਤੇ ਮੰਮੀ ਕਹਿੰਦੀ ਸ਼ੁਕਰ ਮਣਾਓ ਫਰਿਜ ਨੀ ਢੇਗ ਕੇ ਗਏ ਹੋ ਕਿਉਂਕਿ ਸਾਡਾ ਫਰਿਜ ਨਾ ਥੋੜ੍ਹਾ ਜਿਹਾ ਨਾ ਟਲਕ ਜਾ ਰਿਹਾ।
ਉਨਾ ਫਰਿੱਜ ਨੀ ਨੀ ਤੇ ਫਰਿੱਜ ਸਬਜ਼ੀਆਂ-ਸੁਬਜ਼ੀਆਂ ਸਾਰੀ ਕੱਢ ਕੇ ਲੈ ਜਾਣੀਆ ਸੀ ਫਰਿੱਜ ਨਾਲ ਥੱਲੇ ਡਿਗਾ ਦਿੰਦੇ। ਹੈਨਾ ਹਾਂ ਇਹੀ ਹੁੰਦਾ ਹੈ ਬਾਂਦਰਾਂ ਦਾ ਹੁਣ ਸਮਝ ਹੈਗੀ ਸਾਡੇ ਘਰ ਨਾ ਅਸੀ ਛੱਤ ਤੇ ਸੋ ਰਹੇ ਸੀ ਸਾਡੇ ਨਾਲ ਵਾਲੇ ਗੁਆਂਢੀ ਵੀ ਸੋਰੇ ਸੀ ਅਸੀਂ ਛੋਟੇ-ਛੋਟੇ ਸੀ ਤਾਂ। ਮਤਲਬ ਉਹ ਅਪਣੀ ਛਤ ਤੇ ਸੀ ਅਸੀਂ ਅਪਣੀ ਛਤ ਤੇ ਸੀ ਉਹਨਾਂ ਨੂੰ ਪਤਾ ਨੀ ਸੀ ਕਿ ਮਤਲਬ ਕੀ ਅ ਬਾਂਦਰ ਆਏਗਾ। ਉਹਨਾਂ ਨੇ ਦੇਖਿਆ ਕਿ ਬਾੰਦਰ ਨਾ ਉਹਨਾ ਦੇ ਬੇਟੇ ਦਾ ਫੋਨ ਚੁੱਕ ਕੇ ਲੈ ਗਿਆ ਸਕ੍ਰੀਨ ਟੱਚ ਵਾਲਾ। ਉਨਾਂ ਦੇ ਕੋਲੋਂ।
ਹੂੰ।
ਬਾਂਦਰਾਂ ਕੋਲੋਂ ਬੜਾ ਡਰ ਲੱਗਦਾ।
ਫੋਨ ਲੈ ਗਿਆ ਬੜਾ ਔਖਾ ਉਹਨੇ ਫੋਨ ਛੁੜਵਾਇਆ ਬਾਂਦਰ ਕੋਲੋਂ ਆਪਣਾ ਏ ਵੇ ਬਾਂਦਰ ਚੁੱਕ ਕੇ ਲੈ ਗਏ ਸੀ ਫੋਨ।
ਅਰੇ ਵੱਡਿਆ ਨੀ?
ਨਾ ਉਹ ਬੜਾ ਅੋਖਾ ਛੁਡਵਾਇਆ ਨਾ ਮਤਲਬ ਉਹਨੂੰ ਕਿਸੀ ਚੀਜ਼ ਦੇ ਕੇ ਭਜਾਇਆ ਉਹਨੇ ਬਾੰਦਰ ਨੂੰ ਐ ਸ਼ੂਕਰ ਏ ਫੋਨ ਛੱਡਤਾ ਆ ਨੀ ਤੇ ਫੋਨ ਨਾਲ ਫੋਨ ਹੀ ਗੈਪ ਹੋ ਜਾਨਾ ਫਿ
ਤੇ
ਹਾਂ, ਉਹਦੀ ਨਾ ਫੋਨ ਚ ਅਪਣੀ ਸ਼ਕਲ ਦਿਖ ਰੀ ਸੀ ਬਾਂਦਰ ਨੂੰ।
ਹੂੰ, ਬਾਂਦਰ ਇਹਨਾਂ ਚੀਜ਼ਾਂ ਦੇ ਬੜੇ ਸ਼ੌਕੀਨ ਹੁੰਦੇ ਨੇ ਕੰਗੀਆਂ ਦੇ, ਸ਼ੀਸ਼ਿਆਂ ਦੇ।
ਹਾਂ ਤੇ ਉਹ ਫੋਨ ਤੇ ਓਦਾ ਬੰਦ ਸੀ ਉਹਨੂੰ ਤੇ ਸ਼ਕਲ ਦਿਖ ਰੀ ਸੀ ਫੋਨ ਹੀ ਚੁੱਕ ਕੇ ਲੈ ਗਆ। ਫੇਸ ਕਰਕੇ। ਹੋਰ ਤੁਸੀਂ ਸੁਣਾਓ?
ਹੈਲੋ
ਪਰ ਮੇਰੀ ਨਾਨੀ-ਨਾਨੀ ਦੇ ਘਰ ਵੀ ਮੇਰੇ ਬੜੇ ਬਾਂਦਰ ਆਂਦੇ ਸੀ ਨਾਨੀ ਬੜਾ ਮਤਲਬ ਪਤਾ ਕੀ ਬੰਦਰ ਨਾ ਅੱਗ ਕੋਲੋ ਡਰਦੇ ਐ।
ਹ
ਤੇ ਮੇਰੇ ਨਾਨੀ ਨਾ ਕਾਗਜ਼ ਨੂੰ ਅੱਗ ਲਗਾ ਫੇਰ ਉਹਨੂੰ ਦਿਖਾਦੀ ਸੀ ਫਿਰ ਉਹ ਭੱਜਦੇ ਸੀ ਲਾਈਟਰ ਨਾਲ ਡਰਦੇ ਸੀ ਬਾਂਦਰ ਨੀ ਨ ਨਾ ਲਾਈ ਦਿਖਾਦੀ ਸੀ ਇਹਨਾਂ ਨੂੰ ਹੋਰ ਤੇ ਚਿੰਗਾਰੀ ਨਿਕਲਦੀ ਹੈ ਨਾ। ਤੇ ਬਾਂਦਰ ਭੱਜਦੇ ਸੀ, ਮੇਰੀ ਨਾਨੀ ਨੇ ਬੜਾ ਕੰਮ ਕੀਤਾ ਆ ਲਾਈਟਰ ਦਿਖਾ ਬਾਂਦਰਾਂ ਨੂੰ। ਅੱਗ ਦਿਖਾ ਕੱਪੜੇ ਦੇ ਉਹਨਾਂ ਨੇ ਹਮੇਸ਼ਾ ਨਾ ਇੱਕ ਡਾਂਗ ਤੇ ਨਾ ਕੱਪੜਾ ਬਨਿਆ ਹੁੰਦਾ ਸੀ ਹਲਕਾ ਤੇਲ ਲਗਾ ਕੇ ਜੋ ਵੀ ਆਨਾ ਉਹਨਾਂ ਨੇ ਕਿਉਂਕਿ ਉਹਨਾਂ ਦੀ ਰਸੋਈ ਨਾ ਬਾਰ ਸੀ। ਜਾ ਤਾਂ ਰਸੋਈ ਦਾ ਬੂਆ ਖੁੱਲਾ ਰੇਹਦਾ ਸੀ ਤੇ ਬਾਂਦਰ ਰਸੋਈ ਚ ਵੜ ਜਾਂਦਾ ਸੀ ਫਿਰ ਨਾਨੀ ਨੇ ਕਮਰ ਕੱਪੜੇ ਰੱਖਆ ਦਾ ਸੀ ਉਹਨੂੰ ਅੱਗ ਲਗਾਦੇ ਸੀ ਫਿਰ ਡਾਂਗ ਦਿਖਾਈ ਬਾਂਦਰ ਬੰਦੇ ਭੱਜ ਜਾਂਦੇ ਸੀ।
ਏ ਸਹੀ ਐ।
ਪੈਲੇ ਤੇ ਬ ਸਾਡਾ ਨਾ ਉੱਪਰ ਵੋਸ਼ਰੂਮ ਪਿੱਛੇ ਨੂੰ ਐ, ਮਤਲਬ ਛੱਤ ਤੇ ਪਿੱਛੇ ਨੂੰ ਸੀਗਾ ਪੈਲੇ ਤੇ ਮੈਂ ਬਚਪਨ ਚ ਇਕ ਵਾਰ ਆ ਰਈ ਸੀ, ਤੇ ਮੈਂ ਤੇ ਰੋ, ਰੋ ਕੇ ਅੰਦਰ ਭੱਜ ਕੇ ਆਈ ਸੀ। ਬਾਂਦਰ ਹੈਗਾ ਬਾਰ ਬਾਂਦਰ।
ਅੱਛਾ ਨੀ ਸਾਡੇ ਸਾਡਾ ਕਹਿਣਾ ਭੈਣ ਮਤਲਬ ਅਹ ਜਿਹਦੇ ਰਹਿੰਦੇ ਸੀ ਨਾ ਉਦ ਸਾਡਾ ਘਰ ਸੀ ਉਦੋਂ ਨਾ ਸਾਡੇ ਲਈ ਆਪਾਂ ਪੈਲਾਂ ਬਾਰ ਕੰਮ ਕਰਦੇ ਸੀ, ਓਦੇ ਅੰਦਰ ਏਕ ਸਟੋਰ ਜਾ ਸੀ ਓਦੇ ਅੰਦਰ ਕਿਚਨ ਸੀ ਨਾਲ, ਤੇ ਨਾਲ ਈ ਰੂਮ ਸੀ।
ਰੂਮ ਦੇ ਅੰਦਰ ਜਿੱਥੇ ਅਸੀਂ ਐਂਟਰ ਕਰਦੇ ਆਂ ਨਾਲ ਈ ਬੈਡ ਸੀ। ਬੈਡ ਦੇ ਪਿੱਛੇ ਨਾ ਮੇਜ ਲੱਗਾ ਦਾ ਸੀ ਲੱਕੜ ਦਾ, ਤੇ ਮੇਜ ਦੇ ਨਾਲ ਈ ਟੀ ਵੀ ਲੱਗਾ ਮੈਂ ਨਾ ਮੇਜ ਤੇ ਬੈਠ ਕੇ ਬੜੇ ਅਰਾਮ ਨਾਲ ਟੀ ਵੀ ਦੇਖ ਰੀ ਸੀ, ਤੇ ਸਾਡੇ ਘਰ ਦੇ ਨਾਲ ਨਾ ਡਾਇਰੀ ਸੀ
ਅੱਛਾ
ਨਵੀ ਮਾਝ ਆਈ ਸੀ ਏਕ, ਪੰਜਾਬ ਨਵੀਂ ਮੱਜ ਓ ਸਾਡੇ ਘਰ ਆ ਗਈ ਓ ਸਾਡੇ ਕਮਰੇ, ਕਮਰੇ ਚ ਵੜ ਗਈ। ਮੇਰੇ ਬਿਲਕੁਲ ਕੋਲ ਖੜੀ ਓ ਸਾਰੇ ਬਾਰ ਮੈਨੂੰ ਵਾਜਾਂ ਮਾਰਨ, ਤੇਰੇ ਕੋਲ ਮਾਝ ਐ, ਤੇਰੇ ਕੋਲ ਮੈਨੂੰ ਡਰ ਵੀ ਲੱਗੇ ਕਿ ਮੇਰੇ ਨਾਟਕ ਵੀ ਚੱਲ ਰੇਐ, ਮੇਰਾ ਫੇਵਰੇਟ ਨਾਟਕ ਵੀ ਚੱਲਿਆ ਮੈਂ ਨਾਟਕ ਵੀ ਨੀ ਛੋੜਨਾ, ਤੇ ਮਾਝ ਵੀ ਮੇਰੇ ਕੋਲ ਆ ਕੇ ਖੜੀ ਹੋ ਗਈ ਮੈਂ ਜਾਵਾਂ ਤੇ ਜਾਵਾਂ ਕਿਦੇ ਕੋਲ ਜਗ੍ਹਾ ਹੈ ਨੀ ਐ ਬਾਰ ਜਾਣ ਦੀ ਇੱਕ ਪਾਸੇ ਮੇਰੇ, ਮੇਰੇ ਪਿੱਛੇ ਬੈਡ ਹੈ, ਤੇ ਬੈਡ ਦੇ ਨਾਲ ਮੱਝ ਖੜੀ ਐ।
ਮੈ ਐਡੀ ਚੀਕਾਂ ਮਾਰੀ, ਡੈਡੀ ਭਜਾ ਫਿਰ ਤੇ ਡੈਡੀ ਨੂੰ ਬੁਲਾਇਆ ਫਿਰ ਓਨੇ ਬੜੀ ਔਖੀ ਮੱਝ ਬਾਰ ਕੱਡੀ ਮੈਂ ਨਾਟਕ ਨੀ ਛੋੜ ਰਹੀ ਸੀ ਆਪ ਨਾਟਕ ਹੀ ਬੜੇ ਅਰਾਮ ਬੈ ਕੇ ਦੇਖ ਰੀ ਸੀ।
ਓਹੀ ਹੈ ਨਾ ਫੇਰ ਜੀਅ ਨੀ ਕਰਦਾ।
ਅਸੀਂ ਫੇਰ ਓ ਫੇਰ ਓ ਡੈਰੀ ਵਾਲੇ ਭਾਈ ਨੇ ਕੇਆ ਕਿ ਏ ਪੰਜਾਬ ਤੋਂ ਆਈ ਏ ਮਾਝ ਕਿਸਿ ਸਰਦਾਰ ਦੇ ਘਰ ਤੇ ਮਾਝ ਨੂੰ ਲੱਗੇਆ ਕਿ, ਮਤਲਬ ਮੇਰਾ ਈ ਘਾਰ ਏ ਪਾਪਾ ਨੂੰ ਦੇਖ ਕੇ ਨਾ
ਤੇ ਓਨੂੰ ਲੱਗੇਆ ਕਿ, ਏ ਮਤਲਬ ਮੇਰੇ ਈ ਮਾਲਿਕ ਸਰਦਾਰ ਅਸੀ ਵੀ ਏਨੂੰ ਲੱਗੇਆ ਕਿ ਮੇਰੇ ਮਾਲਿਕ ਹੈਗੇ ਨੇ ਓ ਤਾਂ ਤੁਹਾਡੇ ਘਾਰ ਵਾੜ ਆਈ ਐ। ਫੇਰ ਤੇ ਮੈਂ ਤੇ ਓਸ ਦਿਨ ਤੋਂ ਅਗਲੇ ਦਿਨ ਫੇਰ ਮੈਂ ਬੜੇ ਅਰਾਮ ਨਾਲ ਸੀ ਮੱਝ ਤੇ ਨੀ ਹੈ, ਮਾਝ ਤੇ ਨੀ ਮੱਝ ਤੇ ਨੀ ਹੈ-ਮੱਝ ਤੇ ਨੀ ਹੈ
ਓ ਦੁਬਾਰਾ ਡਬਲ ਚੈਕਿੰਗ ਕਰਕੇ
ਦੁਆਰਾ ਮੱਝ ਵੈਸੇ ਆਈ ਨੀ ਸਾਡੇ ਘਰ
ਹੂੰ
ਡਰ ਲੱਗਦਾ ਹੈ ਪਰ ਹਾਂ ਇੱਕ ਵਾਰੀ ਮੈਂ ਆ ਵੀ ਗਈ ਸੀ ਮੱਝ ਦੇ ਥੱਲੇ ਮੈਂ ਜਦੋਂ ਛੋਟੀ ਜਿਨੀ ਸੀ ਨਾ, ਹਾਂ ਮੈਂ ਨਿੱਕੀ ਜਿਨੀ ਸੀ ਅਪਨੇ ਦਾਦਾ ਜੀ ਦੇ ਘਰ ਰੈਂਦੀ ਸੀ।
ਅੱਛਾ
ਓ, ਮੈਂ ਬੋਹੋਤ ਨਿੱਕੀ ਸੀ ਹੋਵਾਂਗੀ ਕਮ ਸੇ ਕਮ ਸਾਲ ਦੀ ਮੈਂ ਖੇਲ ਮਤਲਬ ਜਿਵੇਂ ਬੰਦੇ ਪਿੱਛੇ ਖੇਲਦੇ ਹੁੰਦੇ ਏ ਓ ਮੱਝ ਆ ਗਈ ਤੇ ਮੱਝ ਨੀਚੇ ਲੇਟ ਗਈ ਤੇ ਮੇਰੀ ਭੂਆ ਦੀ ਕੁੜੀ ਮੇਰੇ ਤੋਂ ਜੇਂ ਮੀਨੇ ਵੱਡੀ ਸੀ ਓ ਡੇਢ ਸਾਲ ਦੀ ਸੀ ਓ ਦੇਖ ਕੇ ਡਾਰ ਗਈ ਓ ਆਸ ਡਰਦੀ ਹੈ ਗਾਵਾਂ, ਮੱਝਾਂ, ਸਾਂਡਾ ਕੋਲ਼ੋਂ ਅੱਜ ਤੱਕ ਡਰਦੀ ਐਂ।
ਅਗਰ ਰੋਡ ਤੇ ਹੈ ਨਾ ਮੱਝ ਤੇ ਉਹ ਗਲੀ ਤੋਂ ਬਾਹਰ ਨੀ ਆਏਗੀ ਰੋਡ ਤੇ ਭਾਵੇਂ ਓਨੂੰ ਸ਼ਾਮ ਹੋ ਦੇ ਓਥੇ ਈ
ਹੂੰ।
ਚਲੇਗੀ। ਬਾਥਰੂਮ ਵੀ ਨੀ ਜਾਏਗੀ ਪਾਣੀ ਵੀ ਨੀ ਪੀਏਗੀ ਕਿਦਰੇ ਨੀ ਜਾਏਗੀ। ਪਰ ਓ ਬਾਰ ਨੀ ਆਏਗੀ ਜਦ ਤੱਕ ਮਝ ਰਏਗੀ। ਬੋਹਤ ਡਰਦੀ ਐ ਓ ਗਾਂ, ਮੱਜਾਂ ਅਸੀ ਕਹਿੰਨੇ ਓਦਾ ਨਾਮ ਟਵਿੰਕਲ ਐ ਮੈਂ ਟਵਿੰਕਲ ਤੇਰੀ ਸੇਲੀ ਆ ਗਈ ਐ। ਕੇਂਦੀ ਕੇੜੀ? ਮੈਂ ਪਿੱਛੇ ਵੇਖ ਓ ਏਨੀ ਤੇਜ ਭਜਦੀ ਆ ਨਾ ਏਨੀ ਤੇਜ ਭਜਦੀ ਨਜਰ ਨੀ ਆਂਦੀ ਦੂਰ-ਦੂਰ ਤੱਕ।
ਓ ਡਰ ਲੱਗਦਾ ਰੈਂਦਾ ਏ ਨਾ ਫੇਰ। ਮੈਂ ਵੀ ਹੁਣ ਥੋੜੇ ਟਾਈਮ ਪੈਲੇ, ਹਾਂਜੀ। ਚਲੋ ਠੀਕ ਐ।
ਫਿਰ ਕਰਦੀ ਓਕੇ ਸਤਿ ਸ਼੍ਰੀ ਅਕਾਲ।